ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ।
ਮਹਾਰਾਜ ਹੋਰ ਠੀਕ ਠਾਕ ਜੇ
ਚੜ੍ਹਦੀ ਕਲਾ ਕਿਰਪਾ ਹੋਰ ਆਪਣੇ ਦ
ਵਧੀਆ ਜੀ ਵਧੀਆ ਕਿਰਪਾ ਬਾਬੇ ਦੀ। ਹੋਰ ਮਹਾਰਾਜ ਕੀ ਕਰਦੇ ਪਏ ਅੱਜ ਕੱਲ ਬਹ ਕੰਮ ਈ ਕਰਦੇ ਆ ਮਹਾਰਾਜ ਅੱਛਾ ਓ ਵੀ ਸੀ ਸੀ ਅੱਛਾ ਅੱਛਾ ਠੀਕ ਠੀਕ ਕਿਸ ਚੀਜ਼ ਦਾ ਆਫਿਸ ਭਾਜੀ ਤੁਹਾਡਾ
ਆਪਣਾ ਹੈਗਾ ਵਾ ਆਹੀ ਸਟੋਕ ਦਾ ਵਾ
ਅੱਛਾ ਸਟੋਕ ਦਾ ਈ ਠੀਕ ਆ ਠੀਕ ਕਿਸ ਚੀਜ਼ ਦਾ ਸਟੋਕ ਲੈਂਦੇ ਭਾਜੀ ਤੁਸੀਂ?
ਪੱਕੀ ਦੀ ਆੜਤ ਆ।
ਹਾਂਜੀ
ਪੱਕੇ ਦੀ ਆੜਤ ਆਂ।
ਅੱਛਾ ਆੜਤ ਆਂ ਅੱਛਾ ਫਸਲਾਂ ਫੁਸਲਾਂ ਦੀ ਫਸਲ ਦੀ ਅ ਅੱਛਾ ਅੱਛਾ ਹੁਣ ਕਿਸ ਚੀਜ਼ ਦੀ ਫਸਲ ਚੱਲਣ ਦੀ ਫੇਰ
ਹੁਣ ਤਾਂ ਵੈਸੇ ਮਾਰਕੀਟ ਡਾਊਨ ਈ ਹਾਂ
ਅਸੀਂ ਹਾਂ ਅਸੀਂ ਪੈਲਾਂ ਹੀ ਮਤਲਬ ਵੀ ਸਟੋਕ ਲਾ ਲਿਆ ਆਪਣਾ।
ਅੱਛਾ ਜੀ।
ਹਨ ਮਾਰਕੀਟ ਕਾਫੀ ਡੋਂਨ ਚੱਲਣ ਡਈ ਆ ਗਵਾਰ ਦੀ ਹੁਣ ਮੰਲਬ ਵੀ ਅੱਪ ਹੋਗੀ ਵੈਸੇ ਮਾਰਕਿੱਟ
ਅ ਗਵਾਰ ਕੀ ਚੀਜ਼ ਹੁੰਦੀ ਆ ਜੀ
ਗਵਾਰ ਆਹੀ ਗਵਾਰੇ ਦੀਆਂ ਫਲੀਆਂ ਨੀ ਹੁੰਦੀਆਂ ਜਿਹੜੀਆਂ।
ਫੱਲੀਆਂ ਅੱਛਾ ਸਬਜ਼ੀ ਆਂਦੀ ਐ।
ਗੁਵਰੇ ਦੀਆਂ ਫਲੀਆਂ ਹੁੰਦੀਆਂ ਤੇ ਓ ਜਦੋਂ ਗੁਵਾਰਾ ਪੱਕ ਜਾਂਦਾ ਵਾ ਤੇ ਉਸ ਤੋਂ ਬਾਅਦ ਓਹ ਬੀਜ ਵਿੱਚੋਂ ਨਿਕਲਦੇ ਆ ਨਾ ਗਵਾਰਾ ਗਵਾਰਾ ਵੱਢਣਾ ਪੈਂਦਾ ਗਾ ਉਸ ਤੋਂ ਬਾਦ ਕੰਬੈਨ ਨਾਲ ਹਾਂਜੀ ਤੇ ਉਹ ਫੇਰ ਮਨ ਲ ਵੀ ਉਦੀ ਫਸਲ ਹੁੰਦੀ ਐ
ਠੀਕ ਐ ਜੀ ਓਕੇ ਓਕੇ ਸਮਝਗੇ। ਅੱਛਾ ਤੁਸੀਂ ਮਤਲਬ ਸਬਜ਼ੀਆਂ ਔਰ ਐਦਾ ਈ ਐ ਫਸਲਾਂ ਦਾ ਸਟੋਕ ਲੈਂਦੇ ਓ
ਹਾਂ ਬਿਲਕੁੱਲ ਬਿਲਕੁੱਲ
ਅੱਛਾ ਜੀ। ਹੋਰ ਹੋਰ ਭਾਜੀ ਅੱਛਾ ਹੋਰ ਭਾਜੀ ਮਤਲਬ ਹੋਰ ਵੀ ਕੋਈ ਸਟੱਡੀ ਵਗੈਰਾ ਵੀ ਕਰਦੇ ਨਾਲ ਕੁਛ
ਨਾਲ ਸਟੱਡੀ ਮੈਂ ਤਾਂ ਵੈਸੇ ਬਾਰਾਂ ਕੀਤੀਆਂ ਵਾ
ਅੱਛਾ ਬਾਹਰਾਂ ਹੀ ਕੀਤੀਆਂ ਠੀਕ ਆ ਭਾਜੀ ਅੱਛਾ ਅੱਛਾ ਮਤਲਬ ਜੋ ਅਸੀਂ ਫਸਟ ਟਾਈਮ ਕੰਮ ਕਰ ਰਹੇ ਹੋ ਤੁਹਾਡੇ ਮਤਲਬ ਕਿ ਫਾਦਰ ਸਾਹਿਬ ਵੀ ਇਹੀ ਕੰਮ ਕਰ
ਅਹ ਵੱਡੇ ਭਰਾ ਕੰਮ ਕਰ ਰਹੇ ਆ ਮੇਰੇ
ਅੱਛਾ ਵੱਡੇ ਭਾਈ ਕੰਮ ਕਰਦੇ ਆ ਠੀਕ ਹੈ ਤੁਸੀਂ ਉਹਨਾਂ ਦੇ ਨਾਲ ਕਰਦੇ ਹੋਵੋਗੇ
ਹਾਂ ਹਾਂ ਹਾਂ ਬਿਲਕੁਲ
ਅੱਛਾ ਜੀ ਠੀਕ ਆ ਠੀ
ਹਾਂਜੀ।।
ਮਤਲਬ ਵਧੀਆ ਪ੍ਰੋਫਿਟ ਵਾਲਾ ਕੰਮ ਇਹ ਮਤਲਬ ਇਹ।
ਹਾਂਜੀ ਬਿਲਕੁਲ ਪ੍ਰੋਫਿਟ ਵਾਲਾ‌ ਈ ਐ। ਬਸ ਇਨਵੈਸਟਮੈਂਟ ਹੋਣਾ ਚਾਹੀਦਾ।
ਇਨਵੈਸਟਮੈਂਟ ਅੱਛਾ ਬੈਕਅਪ ਤਾਂ ਤਗੜਾ ਹੋਣਾ ਚਾਹੀਦਾ ਪਿੱਛੇ ਪੈਸੇ ਦਾ ਬੈਕਅਪ ਹੋਣਾ ਚਾਹੀਦਾ ਤਗੜਾ ਅੱਛਾ ਮਤਲਬ ਇੱਕ ਸਟੋਕ ਮਤਲਬ ਮਲਬ ਲੈਣਾ ਹੋਏ ਅਤੇ ਕਿੰਨੀ ਕੁ ਲੱਗ ਜਾਂਦੀ ਅਮਾਊਂਂਟ
ਇੱਕ ਸਟੋਕ ਲਾਉਣਾ ਨਾ ਤੁਸੀਂ ਹਾਂ ਇੱਕ ਸੀਜ਼ਨ ਵਿੱਚ ਕੰਮ ਕਰਨਾ ਤੇ ਇੱਕੇ ਦਿਨ ਵਿੱਚ ਕੰਮ ਕਰਨਾ ਤੁਹਾਨੂੰ ਬੱਤੀ ਲੱਖ ਲਾਉਣਾ ਪਊਗਾ
ਬੱਤੀ ਤੋਂ ਤੇਤੀ ਲੱਖ ਬੱਤੀ ਤੇਤੀ ਲੱਖ ਦਾ ਇਨਵੈਸਟਮੈਂਟ ਹੋਊਗਾ।
ਤੇ ਫੇਰ ਇਹਦੀ ਸਟੋਰੇਜ ਵਗੈਰਾ ਕੈੰਜ ਕਰਦੀ ਹੋ ਜੀ?
ਵੈਸੇ ਮੰਨ ਲੋ ਤੁਸੀਂ ਦਸ ਲੱਖ ਤੋਂ ਵੀ ਸਟਾਰਟ ਕਰ ਸਕਦੇ ਹੋ। ਦਸ ਪੰਦਰਾਂ ਤੋਂ ਮਾਲਵੀ-
ਹਾਂ।
ਫੰਡਾਮੈਂਟਲ ਸਿੱਧਾ ਹੀ ਆ ਜਿਵੇਂ ਜੇ ਤੁਸੀਂ ਮੰਨ ਲਓ ਵੀ ਪ੍ਰੋਫਿਟ ਲੈਣਾ ਲੱਖਾਂ ਦੇ ਵਿੱਚ
ਤੇ ਫਿਰ ਤੁਹਾਨੂੰ ਦਸ ਲੱਖ ਅਪਰੋਕਸੀਮੇਟਲੀ ਤੁਹਾਨੂੰ ਇਨਵੈਸਟ ਕਰਨਾ ਪੈਣਾ ਸਟੋਕ ਦੇ ਵਿੱਚ
ਜੇ ਤੁਸੀਂ ਹਜ਼ਾਰਾਂ ਵਿੱਚ ਕਰਨਾ ਵਾ ਤੇ ਫੇਰ ਤੁਸੀਂ ਪੰਜਾਹ ਹਜ਼ਾਰ- ਸਟਾਰਟ ਕਰ ਸਕਦੇ ਹੋ ਇੱਕ ਲੱਖ ਤੋਂ ਵੀ ਤੁਸੀਂ ਸਟਾਰਟ ਕਰ ਸਕਦੇ ਹੋ ਜਾਂ ਦੋ ਲੱਖ ਤੋਂ ਸਟਾਰਟ ਕਰ ਸਕ- ਸਕਦੇ ਹੋ ਤੁਸੀਂ
ਅੱਛਾ ਜੀ ਨਹੀਂ ਫੇਰ ਇਹਦੀ ਮਤਲਬ ਉਹ ਤਾਂ ਚਲੋ ਠੀਕ ਆ ਅਸੀਂ ਇਹਦੀ ਦੱਸਤਾ ਇਹਦੀ ਸਟੋਰੇਜ ਕੈੰਜ ਹੁੰਦੀ ਹੈ ਫੇਰ
ਹੈਂ-
ਸਟੋਰੇਜ ਕਿੱਧਰ ਕਰਦੇ ਜੇ ਇਹਦੀ ਜਾਂ ਅਸੀਂ ਇਕੱਠਾ ਖ਼ਰੀਦ ਲਿਆ ਉਹ- ਮਾਰਕੀਟ ਮੰਨ ਲੋ ਡਾਊਨ ਹੈ,
ਹਾਂਜੀ ਇਹਦੀ ਇਹਦੀ ਜਿਹੜੀ ਸਟੋਰੇਜ ਹੁੰਦੀ ਆ ਉਹ ਉਹ ਅੱਡ ਅੱਡ ਵੇਅਰ ਹਾਉਸਾ ਵਿੱਚ ਹੁੰਦੀ ਹੈ।
ਵੇਅਰ ਹਊਸ ਅੱਛਾ ਠੀਕ ਹੈ ਠੀਕ ਹੈ ਅਲੱਗ-ਅਲੱਗ
ਹਾਂਜੀ।
ਉਹ
ਜਿਵੇਂ ਸਾਡਾ ਸਟੋਕ ਤਾਂ ਨਾਗਪਾਲ ਵੇਅਰ ਹਾਊਸ ਤੇ ਲੱਗਿਆ ਵਾ- ਤੇ ਬਾਕੀ ਬਹੁਤ ਫਾਇਦਾ ਵਾ ਇਹਦਾ ਮਨਲਬ ਵੀ ਅਗਲੇ ਆਉਣ ਵਾਲੇ ਸਮੇਂ ਵਿੱਚ ਜਦੋਂ ਮਾਰਕੀਟ ਤੇਜ ਹੁੰਦੀ ਆ
ਤੇ ਉਦੋਂ ਮਲ ਵੀ ਟਪਾ ਦੀਦਾ ਸੇਲ ਕਰਦੀ ਦੀ ਆ।
ਅੱਛਾ ਜੀ। ਤੇ ਇਹਨੂੰ ਫੇਰ ਸਟੋਰੇਜ ਮੇਨਟੇਨ ਕਰਨ ਉਥੇ ਵੀ ਖ਼ਰਚਾ ਆਦਾ ਹੋੲਗਾ।
ਮਤਲਬ ਸਟਾਕ ਮੇਨਟੇਨ ਕਰਨ ਵਾਸਤੇ।
ਪੰਜ ਦਿਨ ਫਸਲ ਖ਼ਰੀਦ ਕੇ ਰੱਖ ਲਈ ਮੰਨ ਲਓ ਤਿੰਨ ਚਾਰ ਮਹੀਨੇ ਫਸਲ ਹਮ ਮ ਇੱਕ ਮਿੰਟ। ਤੇ ਇਹਨੂੰ ਫੇਿਰ ਤੁਸੀਂ ਆਪਣੇ ਅਹ ਆਪਣੀ ਲੇਬਰ ਲਗਾਈ ਹੋਈ ਹੈ ਖੁਦ- ਕੀ ਕਰਦੇ ਹੋ ਫੇਰ।
ਲੇਬਰ ਲਾਈ ਵੀ ਆ।
ਅੱਛਾ ਲੇਬਰ ਲਾਈ ਦੀ ਹੈ।
ਲੇਬਰ ਤੋਂ ਬਿਨਾਂ ਥੋੜ੍ਹੀ ਕੰਮ ਹੁੰਦਾ। ਮਾਲਕ ਥੋੜੀ ਕੰਮ ਕਰ ਦਿੰਦੇ ਆ ਆਪਣੇ ਜਿਹੜੇ ਲੇਬਰ ਆ ਲੇਬਰ ਨੂੰ ਦੇ ਦਿੰਦਾ ਵਾ।
ਅੱਛਾ ਜੀ ਕਾਨਟੈਕਟ ਬੇਸ ਹੋਗਾ।
ਹਾਂ ਕਾਨਟੈਕਟ
ਹਾਂ ਓਕੇ ਓਕੇ ਓਕੇ ਸਹੀ। ਠੀਕ ਹੈ ਤੇ ਮੈਂ ਸੁਣਿਆ ਸੀ ਵੀ ਇਝ ਗੜੀ ਮਲ। ਮਤਲਬ ਪਿਆਜ ਵਗੈਰਾ ਵੀ ਹੁੰਦਾ ਪਿਆਜ ਦਾ ਵੀ ਸੀਜਨ ਹੁੰਦਾ ਕੋਈ।
ਪਿਆਜ ਦਾ ਸੀਜਨ ਹੁੰਦਾ ਭਰਾ।
ਬਈ ਪਿਆਜ ਕੁਛ ਸਾਲ ਚ ਵੇਖਿਆ ਹੈਗਾ ਯਾਰ ਅਸੀਂ ਦੋ ਚਾਰ ਦੋ ਇੱਕ ਦੋ ਮਹੀਨੇ ਨਾ ਰੇਟ ਬੜੇ ਹਾਈ ਹੋ ਜਾਂਦੇ ਆ ਛੋਟ ਹੋ ਜਾਂਦੇ ਆ ।
ਹਾਂ ਉਹਦੀ ਮੰਨ ਲ ਮਾਰਕੀਟ-ਮਾਰਕੀਟ ਅਲੱਗ ਆ ਉਹਨਾਂ ਦੀ।
ਅੱਛਾ ਉਹ ਲਾਗੋ ਮਾਰਕੀਟ ਹੈ। ਅੱਛਾ-ਅੱਛਾ, ਠੀਕ-ਠੀਕ-ਠੀਕ ਹੈ। ਅੱਛਾ ਤੁਸੀਂ ਇਹ ਹੀ ਕੰਮ ਕਰਦੇ ਜ਼ਿਆਦਾ। ਠੀਕ ਆ ਕਿਹੜਾ ਨਾਮ ਲੈ ਰ ਸੀ ਤੁਸੀਂ ਫਸਲ ਦਾ
ਮੂੰਗੀ ਖ਼ਰੀਦ ਲਈ ਜਿੱਦਾਂ
ਅੱਛਾ ਮੂੰਗੀ ਨਹੀਂ ਸਰਸੋਂ।
ਹਾਂ ਸਰਸੌ।
ਅੱਛਾ ਜੀ, ਨਹੀਂ ਹੁਣੇ ਕਿਹੜੀ ੜੀਆਂ ਦਾ ਨਾਮ ਲੈਦੇ ਸੀ ਤੁਸੀਂ।
ਗਵਾਰ
ਗਵਾਰ ਠੀਕ ਹੈ ਠੀਕ ਠੀਕ। ਬਾਰ ਖੁਲੀ ਜਾਣਾ ਓਕੇ ਜੀ, ਠੀਕ ਤੇ ਹੋਰ ਵੀ ਮਤਲਬ ਹੋਰ ਵੀ ਕੋਈ ਫਸਲ ਵਗੈਰਾ ਚ ਕਢਦੇ ਹੋ ਤੁਸੀਂ ਸਟੋਕ ਇ
ਸਟੋਕ ਆਪਾਂ ਕਰੀਦਾ ਸਰ੍ਹੋਂ ਦੇ ਵਿੱਚ ਕੀਤਾ ਵਾ ਇਕ ਤਾਂ ਸਟੋਕ
ਅੱਛਾ ਜੀ
ਤੇ ਸਟੋਕ ਦੇ ਵਿੱਚ ਸਰ੍ਹੋਂ ਦਾ ਕੀਤਾ ਵਾ ਤੇ ਮੂੰਗੀ ਦਾ ਕੀਤਾ ਮੂੰਗੀ-ਮੂੰਗੀ।
ਮੁੂੰਗੀ ਦਾਟ।
ਮੂੰਗੀ ਦੀ ਦਾਲ ਨਹੀਂ ਹੁੰਦੀ ਗੀ।
ਹਾਂਜੀ-ਹਾਂਜੀ ਮੂੰਗੀ ਦੀ ਦਾਲ।
ਹੋਦਾ
ਅੱਛਾ-ਅੱਛਾ ਠੀਕ ਐ ਠੀਕ ਐ,
ਆਹੋ
ਹੋਰ ਸੁਣੋ ਕੀ-ਕੀ-ਕੀ ਕਰਦੇ ਫੇਰ? ਮਤਲਬ ਤੁਸੀਂ ਅਹ ਸਟੋਕ ਵਗੈਰਾ ਹੱਲੇ ਫਿਰ ਤਾਂ ਵਿੱਚੋ ਵਿਹਲੇ ਹੀ ਹੋਣੇ
ਆਹੋ ਵਿਹਲੀ ਆ
ਪਨੇ ਹੁੰਦੇ
ਸਹੀ ਗੱਲ ਆ,
ਅੱਛਾ ਹੁੰ ਬਾਈ ਆਪਣਾ ਹੈਗਾ। ਇੰਸ਼ੋਰੈਂਸ ਦਾ ਕੰਮ ਹੈ ਜਨਰਲ ਇੰਸ਼ੋਰੈਂਸ ਗੱਡੀਆਂ ਹ ਗੱਡੀ ਵਾਲੇ
ਯਾਰ ਇਹਨਾਂ ਦਾ ਇੰਸ਼ੋਰੈਂਸ ਕਿੱਦਾਂ ਹੁੰਦਾ ਕਿ ਮੰਨ ਲੋ ਲਾਣ ਮਿਲ ਜਾਂਦਾ ਗੱਡੀਆਂ ਦਾ,
ਗੱਡੀਆਂ ਦਾ ਲੋਨ ਹੋ ਜਾਂਦਾ ਭਾਜੀ
ਅੱਛਾ ਤੇਰੇ ਨਾ ਵਿੱਚ ਨਾ ਯਾਰ ਬੈਕਗਰਾਉਂਡ ਵੋਇਸ ਬਹੁਤ ਆਈ ਜਾਂਦੀ ਐ
ਭਈਆ ਅੱਛਾ ਜੀ ਹਾਂਜੀ
ਗੜਬੜ ਕਰਵਾਏਂਗਾ ਤੂੰ ਕੰਮ ਮੇਰਾ
ਕਿਉਂ ਜੀ ਕੀ ਗੱਲ
ਤੇਰੇ ਬੈਕ ਵੋਇਸ ਬਹੁਤ
ਹੋਇ ਇੱਕ ਰਾਤ ਨੂੰ ਬੋਲ ਕਰਨਾ ਰਾਤ
ਰਾਤੀ ਰਹਿਣ ਦੀ ਤੂੰ ਰਹਿਣ ਦੀ
ਹਾਂਜੀ ਕਿਵੇਂ ਰਾਜਾ ਬੇਬੀ ਕੱਲ ਚੱਲਣਾ ਦੁਪਹਿਰ ਨੂੰ
ਮੇਰੀ ਗੱਲ ਸੁਣ ਦ ਦਸ ਮਿੰਟ ਤੇ ਪੂਰੀ ਕਰ ਲਾਂ ਤੇ ਮੇਰੀ ਗੱਲ ਸੁਣ ਇੰਸ਼ੋਰੈਂਸ ਦੇ ਵਿੱਚ
ਅੱਛਾ ਹੈਲੋ
ਹੈਲੋ ਮੈਂ ਕਹਿ ਰਿਹਾ ਜੀ ਤੇ ਪਾਰਟੀ ਫਸਟ ਕੁਆਲਿਟੀ ਜਿਹੜਾ ਹੁੰਦਾ ਨਾ, ਜਿਨੇ ਤੁਹਾਡੀ ਕਾਰ ਹੈ, ਉਹ ਵੀ ਕਵਰ ਹੁੰਦੀ ਹੈ ਔਰ ਸ ਠੰਡ ਪਾਣੀ ਕੋਈ ਪ੍ਰੋਪਰਟੀ ਡੈਮੇਜ ਹੋ ਗਈ, ਉਹ ਵੀ ਕਵਰ ਹੁੰਦਾ ਆ ਠੰਡ ਪਾਲਟੀ ਵਿੱਚ ਓਨਲੀ ਥਲਡ ਦੀ ਪ੍ਰੋਪਰਟੀ ਡੈਮੇਜ ਹੁੰਦੀ ਹੈ, ਤੁਹਾਡਾ ਕਾਰ ਵਗੈਰਾ ਕੁਛ ਕਵਰ ਨਹੀਂ ਹੁੰਦਾ ਅੱਜ
ਹਮ
ਇਹਦਾ ਅਲੱਗ ਅਲੱਗ ਰੇਟ ਹੁੰਦਾ ਹੈ ਟੂ ਵੀਲਰ ਦਾ ਅਲੱਗ ਹੈ, ਠੀਕ ਹੈ ਜੀ ਰੁਕਾਰਾਂ ਦਾ ਲੱਗ ਹੈ ਟੂ ਵੀਲਰ ਚ ਸੀ ਸੀ ਹੁੰਦੀ ਐ, ਇੰਜਨ ਸੀ ਸੀ ਦੇ ਹਿਸਾਬ ਨਾਲ ਸਾਰਿਆਂ ਦੇ ਰੇਟ ਬੰਨੇ ਹੋਏ ਐ। ਥਰਡ ਪਾਰਟੀਵੀ ਐ ਉਹ ਆਰ ਡੀ ਆਈ ਦੀ ਇੱਕ ਸੰਸ ਤਾ ਏਹ ਗਵੌਰਮੈਂਟ ਔਫ ਇੰਡੀਆ ਦੀ ਆਰ ਡੀ ਆਈ ਉਸ ਦੇ ਰੇਟ ਫਿਕਸ ਕਰਦੀ ਐ।
ਅੱਛਾ
ਹਾਂਜੀ, ਤੇ ਬਾਕੀ ਅਗਰ ਤੁਹਾਡਾ ਕੋਈ ਕਲੇਮ ਵਗੈਰਾ ਆਉਂਦਾ ਯ ਫਸਟ ਕੁਆਲਿਟੀ ਤੁਹਾਡਾ ਤਾ ਪਹਿਲੇ ਪੰਜ ਸਾਲ ਤਾਂ ਗੱਡੀ ਬੰਪਰ ਟੂ ਬੰਪਰ ਹੁੰਦੀ ਹੈ
ਅੱਛਾ
ਸਾਲ ਤਾਂ ਗੱਡੀ ਬੰਪਰ ਟੂ ਬੰਪਰ ਹੁੰਦੀ ਹੈ ਮਤਲਬ ਅਗਲੇ ਬੰਬਰ ਬਣਾ ਪਿਛਲੇ ਬੰਬਰ ਦਾ ਸਾਰੀ ਗੱਡੀ ਤੇ ਤੁਹਾਡਾ ਕੋਈ ਵੀ ਨੁਕਸਾਨ ਹੁੰਦਾ ਨਾ, ਓਨਲੀ ਤੁਹਾਡਾ ਫਾਈਲ ਚਾਰਜ ਲੱਗੇਗਾ ਤੇ, ਦੋ ਤਿੰਨ ਹਜ਼ਾਰ ਰੁਪਏ ਬਾਕੀ ਸਾਰੀ ਗੱਡੀ ਤੁਹਾਡੀ ਕਵਰ ਹੋ ਜੈਗੀ, ਮਤਲਬ ਜਿੰਨਾ ਵੀ ਕਲੇਮ ਆਇਆ ਹੋ ਚਾਹੇ ਏਹਦਾ, ਡੀ ਟੋਟਲ ਲੋਸ ਹੋ ਗਈ ਗੱਡੀ ਫਿਰ ਤੁਹਾਨੂੰ ਟੋਟਲ ਲੋਸ ਦੇ ਵੀ ਪੂਰੇ ਪੈਸੇ ਕੰਪਨੀ ਰਿਫੰਡ ਕਰੇਗੀ
ਅੱਛਾ ਠੀਕ ਹੈ
ਹਾਂਜੀ ਹਾਂਜੀ, ਜਿੰਨੀ ਤੁਹਾਡੀ ਇੰਸ਼ੋਰੈਂਸ ਵਿੱਚ ਵੈਲਊ ਲੱਗੀ ਹਉਗੀ ਨਾ ਕਾਰ ਦੀ
ਹਮ
ਉਨੀ ਤੁਹਾਨੂੰ ਵੇਲੁਆਉ ਇਨਸ਼ੋਰੈਂਸ ਕੰਪਨੀ ਵਾਲੀ ਦੇ ਦੇਣਗੇ
ਠੀਕ ਹੈ, ਬਾਕੀ, ਹਾਂ, ਬਾਕੀ ਆਪਣੇ ਠੀਕ ਹੈ ਵੀਰ
ਓਕੇ ਸਰ ਜੀ। ਓਕੇ ਓਕੇ ਓਕੇ, ਓਕੇ ਸਰ